ਸ਼ਸ਼੍ਰੀ ਕਾਲ ਕੀ ਵਦੀਆ, ਵਦੀਆ ਤੁਸੀ ਦੱਸੋ ਤੁਹਾਡੇ
ਹਾਂਜੀ ਹੋਰ ਕੀ ਕਰਦੇ ਪੇਓ
ਕੁਛ ਕੀ ਬਸ ਮੈਂ ਏਈ ਸੋਚਦੀ ਪਈ ਸੀ। ਕਿ ਅੱਜ-ਕੱਲ ਦੇਖੋ ਬੱਚਯਾ ਨੂੰ ਬਿਲਕੁਲ ਵੀ ਨੀ ਪਤਾ ਕਿ ਮਤਲਬ ਸਾਡੇ ਮਾਂ ਪਿਓ ਕਿੰਨਾ ਕੈਂਦੇ ਸੀ ਕਿ ਪੈਸੇ ਨੂੰ ਆਰਾਮ ਸਾਨੂੰ ਮਤਲਬ ਧਿਆਨ ਨਾਲ ਯੂਜ ਕਰਨਾ ਚਾਹੀਦੈ ਔਰ ਅੱਜ-ਕੱਲ ਦੇ ਬੱਚਯਾ ਨੂੰ ਦੇਖੋ ਏਨੀ ਫਜੂਲ ਖਰਚੀ ਕਰਦੇ ਨੇ। ਤਾਂ, ਬਸ ਮੈਂ ਏਈ ਸੋਚਦੀ ਪਈ ਸੀ ਕਿ ਏਨਾਂ ਨੂੰ ਥੋੜਾ ਬੋਤ ਸਮਝਾਣਾ ਪਏਗਾ ਕਿ ਪੈਸੇ ਜੇੜੇ ਹੁੰਦੇ ਨੇ ਕਿੰਨੀ ਮੈਹਨਤ ਨਾਲ ਕਮਾਏ ਜਾਂਦੇ ਨੇ ਤੇ ਸਾਨੂੰ ਓਨੂੰ ਬਚਾ ਕੇ ਰੱਖਣਾ ਵੀ ਓੱਦੇ ਮਤਲਬ ਸੇਵਿੰਗ ਕਰਨਾ ਵੀ ਸਾਡੇ ਲਈ ਕਿੰਨਾ ਜ਼ਰੂਰੀ ਹੋ ਗਿਆ ਅੱਜ-ਕੱਲ ਦੇ ਟਾਈਮ ਵਿੱਚ
ਸਈ ਗੱਲ ਐ ਤੁਸੀਂ ਬੋਤ ਸਈ ਕੇਆ ਕਿ ਬੱਚਿਆਂ ਨੂੰ ਥੋੜਾ ਅਵੇਅਰ ਕਰਨਾ ਚਾਹੀਦੈ, ਬੱਚਿਆਂ ਨੂੰ ਥੋੜਾ ਨਾਲਜ਼ ਦੇਨਾ ਚਾਹੀਦੈ ਕਿ ਪੈਸਾ ਇਨਸਾਨ ਦੀ ਜ਼ਿੰਦਗੀ ਚ ਕਿੰਨਾ ਜ਼ਰੂਰੀ ਐ ਔਰ ਕਿੰਨਾ ਵੱਡਾ ਰੋਲ ਅਦਾ ਕਰਦਾ ਐ, ਦੇਖੋ ਜੱਦ ਤੱਕ ਬ ਚੇਆਂ ਨੂੰ ਪੈਸੇ ਦੇ ਬਾਰੇ ਕੋਈ ਅੱਛਾ ਥਾਟ ਨੀ ਹੋਏਗਾ ਬੱਚਿਆ ਕੋਲ ਤਾ ਬੱਚੇ ਪੈਸੇ ਦਾ ਐਕਸ਼ਨ ਜੇੜਾ ਹੁੰਦੈ ਆ ਓ ਇਤਨਾ ਸਈ ਸਮਝ ਨੀ ਸਕਦੇ, ਠੀਕ ਐ ਨਾ ਕਿ ਪੈਸਾ ਕਿੱਦਾਂ ਹਾਂ, ਅਪਨਾ ਐਕਸ਼ਨ ਕਰਦਾ ਐ, ਕਿੱਦਾਂ ਲੈਂਦਾ ਐ ਤੇ ਕਿੱਦਾਂ ਮਤੇ ਕਿ ਪੈਸੇ ਇੱਕ ਪੈਸਾ ਜੇੜਾ ਚੱਲਦਾ ਨਾ ਸਿਸਟਮ ਵਿੱਚ ਓ ਕਿੱਦਾਂ ਚੱਲਦਾ, ਓੱਦਾ ਮੇਨ ਰੋਲ ਕੀ ਐ। ਓ ਕਿਸ ਵਜਾ ਨਾਲ ਚੱਲਦਾ ਏ ਐਸ ਤਰਾਂ ਪੈਸਾ, ਠੀਕ ਐ ਨਾ, ਦੇਖੋ ਅੱਜ ਜੇੜਾ ਨੋਟ ਤੁਆਡਾ ਮੇਰੇ ਕੋਲ ਐ, ਅੱਜ ਓ ਕਿਸੇ ਹੋਰ ਨੂੰ ਜਾਏਗਾ, ਕੱਲ ਕਿਸੇ ਹੋਰ ਨੂੰ ਜਾਏਗਾ। ਏਦਾਂ ਕਿਓਂ ਹੁੰਦਾ ਐ, ਠੀਕ ਐ ਨਾ, ਸੇਮ ਨੋ ਨੋਟ ਕਿੰਨੇ ਲੋਕਾਂ ਕੋਲ ਫਿਰਦਾ ਏ ਠੀਕ ਏ ਨਾ ਤੇ ਬੱਚਿਆਂ ਨੂੰ ਇਸ ਵਾਰੀ ਥੋੜਾ ਸਟਡੀ ਹੋਣੀ ਚਾਈਦੀ ਏ, ਦੇਖੋ ਅੱਜ-ਕੱਲ ਸਕੂਲਾਂ ਵਿੱਚ ਵੀ ਫਾਈਨਾਸ ਪੜਾਂਦੇ ਏ ਨਾ। ਮਨੀ ਮੈਨੇਜਮੈਂਟ ਪੜਾਦੇ ਨ। ਵੈਸੇ ਘਰੋਂ ਜਦ ਬੱਚਾ ਸਿੱਖਦੈ ਨਾ ਮਾਂ-ਪਿਓ ਕੋਲ ਮਾਂ-ਪਿਆਂ ਕੋਲੋਂ ਤੇ ਓਹ ਬੱ ਚਾ ਜੈਦਾ ਫਿਰ ਛੋਟੀ ਏਜ ਤੋਂ ਈ ਧਿਆਨ ਰੱਖਦੈ ਕਿ ਪੈਸਾ ਕਿੰਨਾ ਜ਼ਰੂਰੀ ਐ। ਪੈਸੇ ਦੇ ਬਾਰੇ ਫਿਰ ਹੋਰ ਓਹ ਬੱਚੇ ਦੇ ਮਨ ਵਿੱਚ ਹੁੰਦੀ ਏ ਕਿ ਮੈਂ ਪੈਸੇ ਦੇ ਬਾਰੀ ਹੋਰ ਸਟੱਡੀ ਕਰਾਂ ਕਿਉਂਕਿ ਐਟ ਦੀ ਐਂਡ ਜ਼ਿੰਦਗੀ ਬੰਦਾ ਕੇੜੇ ਵੀ ਲੈਵਲ ਤੇ ਪਹੁੰਚੇ ਪਰ ਪੈਸਾ ਤਾਂ ਹਰ ਇੱਕ ਲੈਵਲ ਤੇ ਚਾਈਦਾ ਈ ਚਾਈਦੈ ਇਨਸਾਨ ਨੂੰ ਜ਼ਿੰਦਗੀ ਚ ਗਰੋਹ ਕਰਨ ਵਾਸਤੇ।
ਬਿਲਕੁਲ-ਬਿਲਕੁਲ, ਤੁਸੀਂ ਕਿਆ ਹੁਣ ਜਿਵੇ ਅਪਾਂ ਦੇਖੋ ਕੋਈ ਕੰਮ ਕਰਨਾ ਹੁੰਦੈ, ਓਦੇ ਲਈ ਵੀ ਸਾਨੂੰ ਪੈਸਾ ਚਾਈਦਾ ਆਪਾਂ ਕੁਛ ਚੀਜ਼ ਖ਼ਰੀਦਣੀ ਐ ਓਦੇ ਲਈ ਵੀ ਚਾਹੀਦੈ‌। ਆਪਾਂ ਐਹ ਨੀ ਕੈੰਦੇ ਕਿ ਬਿਲਕੁਲ ਪੈਸੇ ਦੀ ਬ ਮਤਲਬ ਬੱਚਤ ਹੀ ਕਰਦੇ ਰੋ। ਖਰਚ ਵੀ ਕਰੋ ਜੇੜੀ ਜੇ ਅਪ ਪਾ ਜੀ ਜ਼ਰੂਰਤਾਂ ਹੁੰਦੀਆਂ ਨੇ ਰੋਜ਼ਮਰਾ ਰੋਜ ਡੇਲੀ ਦੀ ਜੇੜੀ ਜ਼ਰੂਰਤਾਂ ਹੈ। ਓ ਆਪ ਦੀ ਪੂਰੀ ਕਰੋ ਸਾਨੂੰ ਕੀ ਕਰਨਾ ਚਾਹੀਦੈ ਦੇਖੋ ਜਿੰਨੀ ਸਾਡੀ ਇਨਕਮ ਐ ਓਦੇ ਵਿੱਚ ਥੋੜਾ ਬੌਤ ਪੈਸਾ ਸਾਨੂੰ ਆਪਦਾ ਜੋੜਨਾ ਚਾਹੀਦੈ ਜਿਵੇਂ ਕਦ ਕਦੇ ਸਾਨੂੰ ਕੋਈ ਐਮਰਜੈਂਸੀ ਆ ਜਾਂਦੀ ਐ। ਯਾ ਆਪਾਂ ਬੱਚਿਆਂ ਲਈ ਸੇਵ ਕਰਦੇ ਹਾਂ ਥੋੜ੍ਹਾ ਬੌਤ ਜਿਵੇਂ ਬੱਚੇ ਛੋਟੇ ਹੈ, ਅੱਗੇ ਚੱਲ ਕੇ ਓਨਾਂ ਨੂੰ ਪੜ੍ਹਾਈ ਕਰਾਣੀ ਐ, ਓਨਾਂ ਦੇ ਵਿਆਹ ਵਗੈਰਾ ਕਰਨੇ ਨੇ। ਤਾਂ ਆਪਾਂ ਸਟਾਟਿੰਗ ਜਦੋਂ ਬੱਚਾ ਹੁੰਦੈ ਤਾਂ ਈ ਤ ਥੋੜੇ-ਥੋੜੇ ਪੈਸੇ ਜੋੜਦੇ ਆਂ, ਤਾਂ ਦੇਖੋ ਜੁੜ ਜਾਂਦੇ ਨੇ। ਆਪਾਂ ਐਵੇਂ ਇਕਦਮ ਤੋਂ ਕਈਏ ਕਿ ਆਪਾਂ ਜੋੜ ਲਈਏ ਤਾਂ ਓ ਚੀਜ਼ ਨੀ ਹੁੰਦੀ। ਤਾਂ ਹੁਣ ਜਿਵੇਂ ਕਦੇ-ਕਦੇ ਕੋਈ ਬਿਮਾਰ ਇਨਸਾਨ ਬਿਮਾਰ ਹੋ ਜਾਂਦੈ ਜਾਂ ਕਈ ਵਾਰ ਹੁੰਦੈ ਸਾਡੀ ਨੌਕਰੀ ਲੱਗੀ ਵੀਈ ਐ, ਨੌਕਰੀ ਸਾਡੀ ਛੱਡ ਜਾਂ ਛੁੱਟ ਜਾਂਦੀ ਐ। ਤਾਂ ਸਾਨੂੰ ਦੇਖੋ ਓਦੇ ਵਿੱਚ ਸਰਵਾਈਵ ਕਰਨ ਲਈ ਪੈਸੇ ਦੀ ਤਾਂ ਜ਼ਰੂਰਤ ਪੜਦੀ ਐ, ਆਪਾਂ ਲੋਕਾਂ ਤੋਂ ਤਾਂ ਮੰਗ ਨੀ ਸਕਦੇ। ਤਾਂ ਆਪਾਂ ਮੈਨੂੰ ਤਾਂ ਲੱਗਦੈ ਕਿ ਥੋੜਾ-ਥੋੜ੍ਹਾ ਪੈਸਾ ਅਗਰ ਅਪਾਂ ਜੋੜਦੇ ਆਂ। ਆਪਦੀ ਕਮਾਈ ਵਿੱਚੋ ਤਾਂ ਸਾਨੂੰ ਫਾਇਦਾ ਈ ਹੁੰਦੈ ਉਦੇ ਨਾਲ।
ਸਈ ਤੁਸੀਂ ਸਈ ਕਿਆ ਕਿ ਜ਼ਿੰਦਗੀ ਵਿੱਚ ਅ ਅਪ ਡਾਊਨ ਵੀ ਆਂਦਾ ਐ, ਠੀਕ ਐ ਨਾ ਕਦੇ ਕਿਸੇ ਕੋਲ ਜੋਬ ਅੱਛੀ ਲੱਗ ਜਾਂਦੀ ਹੈ, ਇਨਸਾਨ ਦੀ ਕਿਸੇ ਇਨਸਾਨ ਦੀ ਜਾਬ ਚੱਜ ਜਾਂਦੀ ਏ, ਠੀਕ ਹੈ ਨਾ। ਉਸ ਟੈਮ ਇਨਸਾਨ ਨੂੰ ਕਿੱਦਾਂ ਰੈਣਾ? ਅਪਣੇ ਆਪ ਨੂੰ, ਕਿੱਦਾਂ ਹੈਂਡਲ ਕਰਕੇ ਰੱਖਣੈ ਕਿਉਂਕਿ ਸਰਵਾਈਵ ਕਰਨੇ ਵਾਸਤੇ ਪੈਸਾ ਬੌਤ ਜ਼ਰੂਰੀ ਹੈ, ਦੇਖੋ ਆਪਾਂ ਕੋਈ ਰਾਸ਼ਨ ਪਾਣੀ ਲਿਆਣਾ, ਕੱਪੜਾ ਲਿਆਣਾ। ਕੋਈ ਵੀ, ਚੀਜ਼ ਐ। ਟਰੈਵਲਿੰਗ, ਕਿਤੇ ਤੋਂ ਕਿਤੇ ਜਾਣਾ ਐ, ਕਰਨੀ ਹੈ ਤਾਂ ਪੈਸਾ ਹੀ, ਸਾਨੂੰ ਹੋਏਗਾ, ਤਾਂ ਆਪਾਂ ਕਰ ਪਾਏੰਗੇ, ਠੀਕ ਹੈ ਨਾ। ਹੁਣ, ਕਿਸੇ ਤੋਂ ਆਪਾਂ ਨੂੰ ਦੁਕਾਨ ਤੋਂ ਜੇ ਮੈਨੂੰ ਕਿੱਲੋ ਖੰਡ ਚਾਹੀਦੀ ਹੈ, ਜਾਂ ਕੁਛ ਹੋਰ ਚਾਹੀਦੈ ਗੁੜ ਚਾਹੀਦੈ, ਕਿੱਲੋ ਤਾਂ, ਆਪਾਂ ਉਹਨੂੰ ਹੋਰ ਕੁਛ ਨੀ ਨਾ ਦੇ ਸਕਦੇ ਨਾ, ਅੱਜ ਦੇ ਦੋਰ ਵਿੱਚ ਪੈਸਾ ਇ ਦੇਵਾਂਗੇ ਨਾ, ਪਹਿਲੇ ਜਮਾਨੇ ਵਿੱਚ ਹੁੰਦਾ ਸੀ, ਕੋਈ ਚੀਜ਼ ਦੇ ਬਦਲੇ ਇਨਸਾਨ ਚੀਜ਼ ਦਿੰਦਾ ਸੀ, ਤੇ ਇਹਦੇ ਵਿੱ ਸਾਨੂੰ, ਬੜੀ ਦਿੱਕਤ ਆਉਂਦੀ ਸੀ। ਇਨਸਾਨ ਨੂੰ, ਜਿਹੜੀ ਚੀਜ਼ ਨਹੀਂ ਸੀ ਚਾਹੀਦੀ, ਉਹਦੇ ਬਦਲੇ ਫਿਰ ਉਹ ਚੀਜ਼ ਲੈਣੀ ਪੈਂਦੀ, ਇਸ ਗਲੇ ਲੋਕਾਂ ਨੇ, ਪੈਸੇ ਦਾ ਕੰਸੈਪਟ ਆਇਆ, ਤੇ ਏਦਾਂ ਚੱਲਦਾ ਪਿਆ ਐ। ਤੇ, ਵਧੀਆ ਹੈ ਸਿਸਟਮ। ਪਰ ਸਾਨੂੰ ਮਨੀ ਮੈਨੇ, ਮੈਨੇਜਮੈਂਟ ਆਣੀ ਚਾਹੀਦੀ ਏ ਜ਼ਰੂਰੀ, ਇਹਨੂੰ ਇਨਸਾਨ ਜਿੰਨਾ ਜਿਆਦਾ ਆਏਗਾ, ਇਨਸਾਨ ਓਨਾ ਜਲਦੀ ਆਪਣੇ ਆਪ ਨੂੰ ਥੋੜਾ ਪੈਸੇ ਵੀ, ਸਟੇਬਲ ਕਰ ਸਕੇਗਾ। ਦੇਖੋ, ਆਪ ਅਪ-ਡਾਊਨ ਤੇ ਆਂਦਾ ਰਹਿੰਁਦਾ ਲਾਈਫ ਵਿੱਚ ਕਿਸੇ ਨੂੰ ਜ਼ਿੰਦਗੀ ਵੀ ਅੱਛਾ ਹੋ ਰਿਆ, ਕਿਸੇ ਲਈ ਥੋੜ੍ਹਾ ਬੁਰਾ ਹੋ ਰਿਹਾ, ਕਿਸੇ ਦਾ ਬਿਜਨਸ ਅੱਛਾ ਗਰੋ ਹੋ ਜਾਂਦਾ, ਕਿਸੇ ਦਾ ਬਿਜਨਸ ਲਾਸ ਕਰ ਜਾਂਦਾ ਐ। ਤੇ ਗੱਲ ਲ ਤੇ ਸਾਰੀ ਪੈਸੇ ਦੀ ਐ, ਆਪਣੇ ਆਪ ਨੂੰ ਕਿੱਦਾਂ ਸਟੇਬਲ ਕਰਕੇ ਰੱਖ ਣਾ, ਅਪਣੇ ਲਾਸ ਨੂੰ ਕਿੱਦਾਂ ਰਿਕਵਰਿੰਗ ਕਰਨੀ ਹੁੰਦੀ ਐ। ਬੜਾ ਕੁਛ ਆਂਦਾ ਪੈਸੇ ਵਿੱਚ। ਤੇ ਇਨਸਾਨ ਨੂੰ, ਅਪਣੀ ਸਿਚੁਏਸ਼ਨ ਦੇਖ ਕੇ ਅਗਲਾ ਕਦਮ ਪਟਣਾ ਚਾਹੀਦਾ ਐ, ਕਿ ਆਪਾਂ ਹੁਣ ਅਗਲਾ ਕਦਮ ਕਿੱਥੇ ਰੱਖਣਾ ਐ। ਤੇ ਏਦਾਂ ਸੋਚਣਾ ਚਾਹੀਦਾ ਇਨਸਾਨਾਂ ਨੂੰ, ਔਰ ਥੋੜ੍ਹਾ। ਸਿਸਟਮ ਅਕਾਡਿੰਗ ਚੱਲਣਾ ਚਾਹੀਦਾ, ਐ ਕਿ। ਪੈਸੇ ਨੂੰ ਆਪਾਂ ਕੱਢ ਵੀ ਨੀ ਸਕਦੇ, ਅਪਣੀ ਜ਼ਿੰਦਗੀ ਚੋ ਪ੍ਰੋਪਰ। ਤੇ ਜਿੰਨਾ ਹੋ ਸਕੇ, ਕਿ ਪੈਸੇ ਦੇ ਬਾਰੇ ਥੋੜ੍ਹਾ। ਸਟੱਡੀ ਕਰੋ। ਟੈਮ ਟੂ ਟੈਮ ਦੇਖੋ ਕਿ ਮੇਰਾ ਸੋਰਸ ਆਫ ਇਨਕਮ ਕਿੱਥੋਂ-ਕਿੱਥੋਂ ਹੈ? ਔ ਕਿੱਥੇ -ਕਿੱਥੇ ਮੈਂ ਹੋਰ ਬਣਾ ਸਕਦਾ? ਇਨਾਂ ਤੱਕ ਚੱਲਦਾ ਐ, ਜ਼ਿੰਦਗੀ ਵਿੱਚ।
ਬਿਲਕੁਲ -ਬਿਲਕੁਲ, ਜਿਵੇਂ ਤੁਸੀਂ ਕਿਹਾ, ਦੇਖੋ। ਦੇਖੋ, ਆਪਾਂ -ਪੜ੍ਹੇ ਲਿਖੇ ਹੁੰਦੇ ਆਂ। ਉਹਦੇ ਲਈ ਵੀ ਸਾਨੂੰ ਪੈਸਾ, ਪੜ੍ਹਾਈ ਕਰਨ ਲੀ ਵੀ ਜਿੰਨਾ ਪੈਸਾ ਚਾਹੀਦਾ ਹੁੰਦੈ। ਆਪਾਂ ਕਿੱਥੇ ਜਾਣਾ ਐੁ, ਕਲ਼ਮਣੇ ਫਿਰਨ ਜਾਣਾ ਐ, ਔਦੇ ਲੀ ਵੀ ਸਾਨੂੰ ਪੈਸਾ ਚਾਹੀਦਾ। ਤਾਂ ਸਾਨੂੰ, ਮਤਲਬ, ਇੱਕ ਸਾਡਾ ਉਹ ਬਜਟ ਬਣਿਆ ਹੋਣਾ ਚਾਹੀਦਾ, ਮੇਰੇ ਹਿਸਾਬ ਤੋਂ। ਕਿ ਅਸੀਂ ਇੰਨਾ ਪੈਸਾ, ਜਿਵੇਂ, ਸੇਵ ਕਰਨਾ ਐ। ਉੱਦੇ ਅਕੋਰਡਿੰਗ ਹੀ ਆਪਾਂ ਚੱਲਦੇ ਆਂ। ਤਾਂ ਦੇਖੋ, ਸਾਡੀ ਜ਼ਿੰਦਗੀ ਕਿੰਨੀ ਵਧੀਆ, ਗੁਜ਼ਰਦੀ ਐ। ਆਪਾਂ ਨਹੀਂ ਤੋ, ਦੇਖੋ, ਕਿਸੇ ਤੋਂ ਮੰਗ ਕੇ ਤਾਂ ਗੁਜ਼ਾਰਾ ਅੱਜ-ਕੱਲ ਦੇ ਟਾਈਮ ਚ ਹੁੰਦਾ ਨੀ ਐ। ਤੁਹਾਨੂੰ ਵੀ ਪਤਾ ਨਾ, ਕਿਸੇ ਕੋਲ ਇੰਨਾ ਫਾਲਤੂ ਹੈ। ਤਾਂ ਮੈਨੂੰ ਤਾਂ ਲੱਗਦਾ ਕਿ, ਥੋੜ੍ਹਾ ਬਹੁਤ ਪੈਸਾ, ਅਗਰ ਸਾਡੀ ਕਮਾਈ ਦਾ ਅਗਰ ਕੁਛ ਹਿ ਆਪਾਂ, ਜਿਵੇਂ ਕਹਿ ਲਈਏ, ਔ ਆਪਾਂ ਜੋੜ ਕੇ ਰੱਖਦੇ ਆਂ, ਮਨੀ ਬਚਾ ਕੇ। ਰੱਖਦੇ ਆਂ, ਆਪਦੇ ਲੀ ਸੇਵ ਕਰਕੇ ਰੱਖਦੇ ਆਂ, ਔਰ ਬੱਚਿਆਂ ਨੂੰ ਆਪਾਂ ਸ਼ੁਰੂ ਘਰ ਤੋਂ ਹੀ ਦੱਸਣਾ ਪੈਣਾ। ਕਿ, ਜਿਵੇਂ ਛੋਟੇ ਬੱਚਾ ਹੁੰਦਾ, ਉਹਨੂੰ ਆਪਾਂ ਕੋਈ ਪੀਗੀ ਬੈਂਕ ਲਾ ਕੇ ਦੇ ਦਿੰਦੇ ਆਂ ਕਿ ਆ ਥੋੜਾ, ਬੱਚਾ ਵੱਡਾ ਹੋ ਜਾਂਦਾ ਐ। ਤਾਂ ਉਹਨੂੰ ਦੱਸਦੇ ਆਂ ਕਿ, ਐ ਤੇਰੀ ਪੋਕਿਟ ਮਨੀ ਐ, ਤੇ ਏਨੇ, ਏਦੇ ਵਿੱਚ ਹੀ ਤੂੰ ਪੂਰਾ ਮਹੀਨਾ ਆਪਦਾ ਖਰਚਾ ਕਰਨਾ ਐ, ਤਾਂ ਦੇਖੋ ਬੱਚੇ ਛੋਟੀ-ਛੋਟੀ, ਗੱਲਾਂ ਹੁੰਦੀਆਂ ਨੇ, ਜਿਹੜਾ ਬੱਚਿਆਂ ਨੂੰ ਆਪਾਂ ਦੱਸਦੇ ਹਾਂ। ਤਾਂ ਬੱਚਾ ਇਨ ਸਭ ਚੀਜ਼ਾਂ ਨੂੰ ਸਮਝਦਾ ਐ, ਕਿ ਪੈਸੇ ਸਾਡੇ ਲਈ ਕਿੰਨਾ ਜ਼ਰੂਰੀ ਐ। ਬ, ਜਦ ਤੱਕ ਬੱਚਿਆਂ ਨੂੰ, ਪੈਸੇ ਦੀ ਅਹਿਮੀਅਤ ਹੀ ਨੀ ਪਤਾ ਲੱਗੇਗੀ, ਆਪਾਂ ਬੱਚੇ ਜਿੰਨੇ ਮੰਗੇੰਗੇ, ਉਨੇ ਦੇ ਦਾਂਗੇ, ਤਾਂ ਫਿਰ ਬੱਚੇ ਸਿੱਖ ਨੀ ਸਕਦੇ ਨਾ ਇਹ ਸਭ ਚੀਜ਼ਾਂ।
ਹੁੰ, ਏ ਚੱਕਰ ਏ। ਏ ਬੋਤ ਵਧੀਆ ਗੱਲ ਤੁਸੀਂ ਕਹੀ ਏ, ਕਿ। ਬੱਚਿਆਂ ਨੂੰ ਦੱਸਣਾ ਚਾਹੀਦਾ, ਸਹੀ ਗੱਲ ਐ। ਦੇਖੋ, ਬੱਚਿਆਂ ਨੂੰ ਵੀ ਦੱਸਣਾ ਜ਼ਰੂਰੀ ਐ। ਕਿਉਂ, ਕੱਲ ਉਹ ਵੀ ਵੱਡੇ ਹੋਣਗੇ। ਸਟਾਰਟਿੰਗ ਬਚਪਨ ਤੋਂ ਈ ਪੈਸੇ ਨੂੰ, ਅੱਛੇ ਤਰੀਕੇ ਨਾਲ ਸਮਝਣਗੇ, ਤੌ ਫਿਰ ਪੈਸੇ ਵਲ, ਅੱਛੇ ਤਰੀਕੇ ਨਾਲ। ਬੜ ਸਕਣਗੇ, ਪੈਸੇ ਨੂੰ ਅੱਛੇ ਤਰੀਕੇ ਨਾਲ ਯੂਜ ਕਰਨਗੇ। ਤੇ ਪੈਸੇ ਨੂੰ ਅੱਛੇ ਤਰੀਕੇ, ਜੇ ਪੈਸੇ ਦੀ ਅਹਿਮੀਅਤ ਬੱਚੇ ਨੂੰ ਪਤਾ ਹੋਏਗੀ, ਤੇ ਕੱਲ ਬੱਚਾ ਪੈਸੇ ਵੱਲ ਅੱਛਾ ਡੈਡੀਕੇਟ ਹੋਏਗਾ, ਤੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰੇਗਾ, ਜਲਦ ਤੋਂ ਜਲਦ ਕਿ ਗ਼ਲਤ ਜਲਦ ਮੈਂ, ਅਪਣੀ ਸਟੱਡੀ ਕੰਪਲੀਟ ਕਰਾਂ ਜਾਂ ਆਪਣਾ ਬਿਜਨਸ ਸਟਾਰਟ ਕਰਾਂ, ਤਾਂ ਮੈਂ ਪੈਸਾ ਕਮਾ ਅੱਛਾ ਤਾਂ, ਆਪਣੀ ਜ਼ਿੰਦਗੀ ਨੂੰ ਅੱਛਾ ਸਟੈਬਲ ਕਰਕੇ ਰੱਖਾ, ਸਕਸੈਸਫੁਲ ਹੋਵਾਂ, ਖੂਬ ਪੈਸਾ ਕਮਾਵਾਂ। ਤੇ ਦੇਖੋ, ਇਨਸਾਨ ਦੀ ਜ਼ਿੰਦਗੀ ਵਿੱਚ ਜਿੰਨਾ ਪੈਸਾ ਉਨਾਹ ਘੱਟ ਈ ਹੁੰਦਾ ਐ, ਕਿਹਾ ਜਾਂਦਾ ਐ, ਠੀਕ ਐ ਨਾ। ਕਿ ਕਿਸੇ ਇਨਸਾਨ ਕੋਲ ਕਿੰਨਾ ਵੀ ਪੈਸਾ ਹੋਵੇ, ਤਾਂ ਉਹ ਕਵੇਗਾ ਘੱਟ ਹੀ ਹੈ ਮੈਨੂੰ ਹੋਰ ਵਧਣਾ ਚਾਹੀਦਾ ਇਹ ਗੱਲ ਸਹੀ ਹੈ, ਕਿਉਂਕਿ ਜਿੱਦਾਂ- ਜਿੱਦਾਂ ਇਨਸਾਨ ਦੀ ਜ਼ਿੰਦਗੀ ਚ ਪੈਸਾ ਵੱਧਦਾ ਜਾਂਦਾ ਹੈ ਤਾਂ, ਇਨਸਾਨ ਦਾ ਲਿਵਿੰਗ ਸਟੈਂਡਰਡ ਉਦਾਂ -ਉਦਾਂ ਵੱਧਦਾ ਜਾਂਦਾ ਹੈ। ਤੇ ਹਰ ਇਨਸਾਨ ਦਾ ਲਿਵਿੰਗ ਸਟੈਂਡਰਡ, ਉਹਦੇ ਪੈਸੇ ਤੇ ਹੀ ਡਿਪੈਂਡ ਕਰਦਾ ਹੈ। ਤੇ ਕੋਈ ਕਿੰਨਾ ਅਮੀਰ ਹੈ, ਉਹਦੇ ਕੋਲ ਪੈਸਾ ਵੱਧ ਹੋਏਗਾ, ਤਾਂ ਉਹ ਲੀਵਿੰਗ ਸਟੈੰਡਰਡ ਏਦਾਂ ਹੈ। ਜਿੱਦੇ ਕੋਲ ਪੈਸਾ ਨਹੀਂ ਹੋਏਗਾ, ਤਾਂ ਉਹ ਗ਼ਰੀਬ ਹੋਊਗਾ ਉਹ ਤਾਂ ਉਹਦਾ ਲੀਵਿੰਗ ਸਟੈੰਡਰਡ ਉਸ ਹਿਸਾਬ ਨਾਲ ਹੀ ਹੋਏਗਾ, ਤੇ ਇਹ ਚੀਜ਼ ਬਹੁਤ ਵੱਡੀ ਹੈ ਹੀ ਹੈ ਕਿ, ਇਨਸਾਨ ਦੀ ਜ਼ਿੰਦਗੀ ਵਿੱਚ ਕਿ ਪੈਸਾ ਹੀ ਤੁਹਾਡੀ ਤੁਹਾਨੂੰ, ਪ੍ਰਜੈਂਟ ਕਰੇਗਾ, ਲੋਕਾਂ ਨੇ ਕਿਹੜੇ -ਕਿਹੜੇ ਲੋਕਾਂ ਵਿੱਚ ਤੁਸੀਂ ਅੱਛੇ ਤਰੀਕਾ ਪ੍ਰਜੈਂਟ ਕਰ ਸਕਦੇ ਹੋ। ਦੇਖੋ, ਤੁਹਾਡੇ ਕੋਲ ਅੱਛਾ ਪੈਸਾ ਆਏਗਾ, ਤੁਸੀਂ ਅੱਛੀ ਸੁਸਾਇਟੀ ਚ ਰਹੋਗੇ। ਅੱਛੇ, ਸਰਕਲ ਵਿੱਚ ਜਾਉਗੇ। ਬਹਿਨੀ -ਉੱਠਣੀ ਹੋਏਗੀ, ਤੇ ਜਿਹੜਾ ਨਾਰਮਲ ਬੰਦਾ ਹੋਏਗਾ, ਤੌ ਵੱਡੀ ਸੁਸਾਇਟੀ ਵਿੱਚ ਜਾਂ, ਵੱਡੇ ਅਸੀਂ ਸਰਕਲ ਵਿੱਚ ਜਿੱਥੇ ਪੈਸੇ ਦੀ ਗੱਲ ਹੁੰਦੀ ਹੈ। ਵੱਡੀਆਂ- ਵੱਡੀਆਂ ਗੱਲਾਂ ਹੁੰਦੀਆਂ ਹਨ, ਠੀਕ ਹੈ ਨਾ, ਉੱਥੇ ਇਨਸਾਨ, ਛੋਟਾ ਇਨਸਾਨ ਫਿਰ ਨਾ ਥੋੜਾ ਹੈਜੀਟੇਸ਼ਨ ਕਰਦਾ, ਇਤਨਾ ਨਹੀਂ ਕਰਦਾ ਕਿ ਪਹਿਲੇ ਆਪਣੇ ਆਪ ਨੂੰ ਸਟਰਾਂਗ ਕਰੀਏ। ਪੈਸਾ ਵਧਾਈਏ, ਫੇਰ ਹੌਲੀ ਹੌਲੀ ਜਗ੍ਹਾ ਤੋਂ ਰਿਮੂਵ ਕਰੇ, ਇੱਕ ਤੋਂ ਦੂਜੀ, ਦੂਜੀ ਤੋ ਤੀਜੀ
ਬਿਲਕੁਲ- ਬਿਲਕੁਲ, ਬਿਲਕੁਲ ਤੁਸੀਂ ਠੀਕ ਕਿਹਾ। ਦੇਖੋ ਜਿਵੇਂ, ਆਪਾਂ ਨੂੰ ਦੇਖੋ ਪੈਸਾ ਕਮਾਉਣਾ ਵੀ ਜ਼ਰੂਰੀ ਹੈ। ਪੈਸਾ ਕਮਾਉਣਾ, ਜਾਂ ਦੇਖੋ ਚਾਹੇ ਆਪਾਂ ਜਿੰਨਾ ਮਰਜੀ ਕਮਾ ਲਉ। ਪਰ ਜਦੋਂ ਤੱਕ ਆਪਾਂ ਪੈਸੇ ਨੂੰ ਬੱਚਤ ਕਰਕੇ ਥੋੜ੍ਹੀ ਬਹੁਤ ਆਪਾਂ ਸੇਵ ਨਹੀਂ ਕਰਦੇ, ਤਾਂ, ਤਾਂ ਪੈਸਾ ਕਮਾਉਣਾ ਵੀ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਆਪਾਂ ਸੇਫ ਕਰਕੇ ਰੱਖਦੇ ਹਾਂ ਮਨੀ ਨੂੰ, ਕੁੱਝ ਪੈਸਾ ਆਪਾਂ ਬਚਾ ਕੇ ਰੱਖਦੇ ਹਾਂ। ਔਰ ਉਹਨੂੰ ਅ ਚੰਗੀ ਜਗ੍ਹਾ ਇਨਵੈਸਟ ਕਰਦੇ ਹਾਂ, ਜਿਹਦੇ ਨਾਲ ਸਾਡੀ ਅਰਨਿੰਗ ਵੀ ਵੱਧੇ। ਕਦੇ, ਆਪ ਆਪਾਂ, ਨੂੰ ਕਿੱਥੇ ਬਜ਼ੁਰਗ ਹੋ ਜਾਂਦੇ ਨੇ, ਆਪਾਂ ਨਹੀਂ ਕਮਾ ਸਕਦੇ ਤਾਂ ਸਾਨੂੰ ਐਵੇਂ ਜਿਹਾ ਕੁਛ ਸੋਰਸ ਬਣਾਉਣਾ ਚਾਹੀਦਾ ਕਿ, ਆਪਾਂ ਆਪਦੇ ਲਈ ਪੈਸੇ ਜੋੜ ਸਕੀਏ, ਤਾਂ ਮੈਨੂੰ ਤਾਂ ਲੱਗਦਾ ਹੈ ਕਿ ਦੇਖੋ ਪੈਸਾ ਸਾਨੂੰ ਜੋੜ ਕੇ ਵੀ ਰੱਖਣਾ ਚਾਹੀਦਾ, ਥੋੜ੍ਹਾ ਬਹੁਤ ਆਪਦੇ ਲਈ, ਕਿਉਂਕਿ ਔਖਾ ਔਰ ਮਾੜ ਟਾਈਮ ਕਿਸੇ ਵੀ ਸਮੇਂ ਕਿਸੇ ਇਨਸਾਨ ਚ ਆ ਸਕਦਾ ਹੈ।
ਆ ਸਕਦਾ ਸਹੀ ਗੱਲ ਹੈ ਤੁਸੀਂ ਬਹੁਤ ਅੱਛੀਆਂ ਗੱਲਾਂ ਕੀਤੀਆਂ ਬਹੁਤ ਵਧੀਆ ਮੈਨੂੰ ਸਮਝਾਇਆ ਮੈਂ ਇਸ ਗੱਲ ਤੇ ਗੌਰ ਕਰਾਂਗਾ ਓਕੇ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ